ਹੈਲੋ।
ਹੈਲੋ ਸਸ ਸ਼੍ਰੀ ਕਾਲ।
ਸਤਿ ਸ਼੍ਰੀ ਕਾਲ
ਹੋਰ ਠੀਕ ਓ?
ਹਾਂਜੀ ਤੁਸੀਂ ਦੱਸੋ
ਵਧੀਆ ਹੋਰ ਕੀ ਕਰ ਰਏ ਸੀ।
ਬਸ ਬੈਠੇ ਹੋਏ ਸੀ।
ਅੱਛਾ, ਕੀ ਬਣਾਇਆ ਹੋਰ ਤੁਸੀਂ?
ਅਸੀਂ ਅੱਜ ਮੋਮੋਜ਼ ਬਨਾਏ ਸੀ।
ਅੱਛਾ! ਮੈਨੂੰ ਵੀ ਦੱਸੋ ਰੈਸਪੀ ਮੈਂ ਵੀ ਟਰਾਈ ਕਰਾਂਗੀ।
ਅ ਤੁਸੀਂ ਇਹ ਦੱਸੋ ਤੁਸੀਂ ਕਿਵੇਂ ਜੇ ਬਣਾਉਣੇ ਨੇ ਮੋਮੋਜ਼ ਪਨੀਰ ਵਾਲੇ ਬਣਾਨੇ ਆ ਵੈਜ ਬਣਾਨੇ ਆ।
ਨਈਂ ਤੁਸੀਂ ਜੇੜੇ ਬਣਾਏ ਆ ਤੁਸੀ ਓਹੀ ਟਰਾਈ ਓਈਓ ਦੱਸ ਦੋ ਸਿੰਪਲ
ਅਸੀਂ ਬਨਾਏ ਸੀ ਅਸੀਂ ਬਨਾਏ ਸੀ ਪਨੀਰ ਮੋਮੋਸ ਰੇਸਪੀ ਦਸ ਹੈਲੋ, ਪਨੀਰ ਮੋਮੋ
ਹਾਂਜੀ
ਜੀ, ਹਾਂਜੀ। ਪਨੀਰ ਮੋਮੋ ਦੇਖੋ ਇੰਝ ਬਨਦੇ ਨੇ ਤੁਸੀਂ ਪਨੀਰ ਲਓ ਅਗਰ ਤੁਸੀਂ ਦਸ ਬੰਦੇ ਆਸਤੇ ਬਨਾਨੇ ਤਾਂ ਤੁਹਾਨੂੰ ਕਿੱਲੋ ਪਨੀਰ ਤੇ ਲੱਗ ਕੀ ਜਾਏਗਾ।
ਹਾਂਜੀ
ਠੀਕ ਏ, ਤੇ ਤੁਸੀਂ ਉਹਦੇ ਵਿੱਚ ਪਾਈਯਾ ਖੰਠ ਪਿਆਜ ਲਾ ਲਓ। ਪਿਆਜ ਨੂੰ ਛੋਟਾ ਛੋਟਾ ਡਾਇਸ ਕਰਨਾ ਅ।
ਠੀਕ ਏ।
ਨਾਲ ਸ਼ਿਮਲਾ ਮਰਚ ਹੋ ਗੀ। ਗਾਜਰ ਪਾ ਲਉ, ਆਪਣੀ ਤੁਹਾਡੀ ਜੇੜੀ ਚੋਇਸ ਦੀ ਸਬਜ਼ੀ ਹੁੰਦੀ ਏ ਵੈਜੀਟੇਬਲ ਤੁਸੀਂ ਬਣ ਪਾ ਸਕਦੇ ਓ ਵਿੱਚ ਵਿੱਚ ਹੁਣ ਅਸੀਂ ਸੀਜ਼ਨਿੰਗ ਪਾਨੀ ਓਦੇ ਚ ਤੁਸੀਂ ਸੋਇਆ ਸੋਸ ਲੈ ਲਓ। ਜਾ ਫਿਰ ਸੋਇਆ ਸੋਸ ਮੈਗੀ ਮ ਸਾਲੇ ਦੇ ਪਾਊਚ ਆਦੇ ਨੇ ਬਜ਼ਾਰ ਵਿੱਚ ਵਿਨੇਗਰ, ਨਮਕ, ਨਮਕ ਅਸੀਂ ਵੇਖੋ ਮੋਮੋ ਜਦ ਬਣਾਨੇ ਆ ਅਸੀ ਵਿਚ ਨੀ ਪਾਂਦੇ ਨਮਕ, ਠੀਕ ਐ। ਅਸੀਂ ਨਮਕ ਨੀ ਪਾਂਦੇ ਬੀਕੋਜ਼ ਓ ਫੇਰ ਜੇ ਅਸੀਂ ਸਟੀਮ ਕਰਨੇ ਆ ਓ ਪਾਣੀ ਛੱਡ ਜਾਂਦੇ ਆ ਤੇ ਕਰ ਕੇ ਮੋਮੋ ਫੱਟ ਵੀ ਸਕਦੇ ਨੇ।
ਠੀਕ ਐ
ਠੀਕ ਐ ਤੇ ਅਸੀਂ ਮੋਮੋ ਦੇ ਵਿੱਚ ਓ ਨਮਕ ਨੀ ਪਾਂਦੇ ਠੀਕ ਐ।
ਹਾਂਜੀ
ਹੋਰ ਫੇਰ ਡੋ ਵੀ ਦੱਸਣਾ ਕਿਵੇਂ ਲਗਾਣਾ ਤਾਨੂੰ ਆਦਾ ਡੋ ਲਗਾਣਾ।
ਕੋਈ ਨੀ ਤੁਸੀਂ ਦੱਸੋ?
ਫ ਛੋਟੀ ਛੋਟੀ ਨਾਲੀਆਂ ਬਣਾਵਾਂਗੇ ਪੈਲੇ ਦੱਸੋ ਤੁਸੀਂ ਕਿੰਨੇ ਬੰਦਿਆਂ ਵਾਸਤੇ ਬਣਾਣੇ ਆ ਮੋਮੋਸ
ਤੁਸੀਂ ਆਪਣੇ ਅਕੋਰਡਿੰਗ ਦੱਸੋ ਨਾ ਜਾਂ ਤੁਸੀਂ ਬਣਾਏ ਆ
ਅਸੀਂ ਤਾ ਦਸ ਬੰਦਿਆਂ ਵਾਸਤੇ ਬਣਾਇਆ ਸਾਨੂੰ ਅੱਧਾ ਕਿੱਲੋ ਮੈਦਾ ਲੱਗਦਾ
ਹਾਂਜੀ।
ਓਨੂੰ ਤੁਸੀਂ ਨੋਰਮਲ ਵੋਟਰ ਨਾਲ ਗੁੰਨਣਾ ਇੱਕ ਸੋਫਟ ਜਿਆ ਡੋ ਲਗਾਨੈ ਅਸੀਂ ਪਾਣੀ ਵਿੱਚ ਗੁੱਨ ਕੇ ਓਦੇ ਵਿੱਚ ਦੋ ਟੇਬਲ ਸਪੂਨ ਅਸੀਂ ਓਦੇ ਪਾਣੇ ਆ ਤੇਲ ਦੀ ਕੋਈ ਓਇਲ ਚ ਦੇਣਾ ਕੋਈ ਓਇਲ ਜ਼ਾ ਤੇਲ ਪਾ ਦੇਣਾ ਵਿਚੇ ਓਦੇ ਨਾਲ ਥੋੜਾ ਹੋਰ ਸੋਫ ਟ ਹੋ ਜਾਏਗਾ ਡੋ ਸਾਡਾ ਫੇਰ ਓਨੂੰ ਰੈਸਟ ਵਾਸਤੇ ਰੱਖਣਾ ਦਸ ਤੋਂ ਪੰਦਰਾਂ ਮਿੰ ਟ ਵਾਸਤੇ ਸੋਫਟ ਡੋਅ ਨੀ ਗੁਨਣਾ ਹਾਰਡ ਡੋ ਗੁਣਨਾ ਪੱਖੇ, ਪੱਖੇ ਨਾਲ ਥੋੜੇ ਗਿਰਦੇ ਪਏ ਤੇਰੇ ਓਦੇ ਵਿਚ ਫੇਰ ਓਨੂੰ ਰੈਸਟ ਇਸ ਤੇ ਰੱਖ ਦੋ ਇੰਨੇ ਚ ਤੁਆਡੀ ਸਟਫਿੰਗ ਵੀ ਠੰਡੀ ਹੋ ਜੇਗੀ
ਹਾਂਜੀ।
ਕੀ ਅਸੀਂ ਬਣਾਇਆ ਥੋੜੀ ਸਟਫਿੰਗ ਦੱਸੀ ਤੇ ਹੈ ਤੁਆਨੂੰ ਤੁਸੀਂ ਓਨੂੰ ਤੇ ਹਾਂ ਓਨੂੰ ਤੁਸੀ ਬਣਾਨਾ ਥੋੜੀ ਸੀ ਠੰਡੀ ਸੀ ਓਨੂੰ ਕੀ ਕਰਨਾ ਐ
ਹਾਂਜੀ।
ਹਾਂਜੀ। ਮੈਂ ਫੋਨ ਤੇ ਕੀਤਾ ਚਾਅ ਬਣਾ ਕੇ ਰੱਖ ਲੈ ਮੂਲੀਆਂ ਤੇ ਕਿਆ ਸੀ ਚਾਅ ਬਣਾ ਕੇ ਰੱਖ ਸਟਫਿੰਗ ਅ ਸਟਫਿੰਗ ਵਿੱਚ